ਹਾਂਜੀ ਸਤਿ ਸ੍ਰੀ ਅਕਾਲ ਜੀ। ਜੀ,
ਸਤਿ ਸ੍ਰੀ ਅਕਾਲ ਜੀ, ਹੋਰ ਕਿਦਾਂ ਠੀਕ ਹੋ?
ਹਾਂਜੀ-ਹਾਂਜੀ ਵਧੀਆ। ਵਧੀਆ ਤੁਸੀਂ ਸੁਣਾਓ?
ਵਾਹ ਵਧੀਆ, ਹੋਰ ਕੀ ਕਰ ਰਹੇ ਹੋ?
ਹਾਂਜੀ ਵਧੀਆ, ਕਿਵੇਂ ਯਾਦ ਕੀਤਾ ਜੀ?
ਬਸ ਮੈਂ ਕਿਹਾ ਕੀ ਕਰ ਰਹੇ ਹੋ ਕਦੇ ਯਾਦ ਹੀ ਕਰ ਲਿਆ ਸੀ ਤੁੂੰ ਹੀ ਤਾਂ ਕਰਨਾ ਨੀ।
ਹਾਂਜੀ-ਹਾਂਜੀ ਕੋਈ ਨੀ ਉਹ ਟੈਮ ਵੀ ਨੀ ਲੱਗਦਾ ਕੀ ਕਰੀਏ ਘਰ ਦੇ ਕੰਮ ਵਿਚ ਇਸ ਕਰਕੇ ਹੋਰ ਚਲੋ। ਤੁਸੀਂ ਯਾਦ ਕੀਤਾ ।ਅਸੀਂ ਯਾਦ ਕੀਤਾ ਗੱਲ ਤੇ ਇੱਕੋ ਹੀ ਏ।
ਮੈਂ ਕਿਹਾ ਪੁੱਛਾਂ ਕਾਫੀ ਟਾਈਮ ਹੋ ਗਿਆ। ਗੱਲ ਨੀ ਹੋਈ ਹੋਰ ਸਭ ਠੀਕ?
ਰੋਟੀ ਹਾਂਜੀ ਹਾਂਜੀ ਸਭ ਵਧੀਆ ਜੀ ਹੋਰ ਰੋਟੀ ਰੂਟੀ ਖਾ ਲਈ ਜੀ?
ਹਾਂ ਸਭ ਕੁਝ ਖਾ ਲਈ ਖੋਲੀ ਸਾਰਿਆਂ ਨੇ ਖਾ ਲਈ। ਤੁਹੀ ਕੀ ਬਣਾਇਆ ਅੱਜ?
ਅਸੀਂ ਅੱਜ ਮਾਂ ਛੋਲਿਆਂ ਦੀ ਦਾਲ ਬਣਾਈ ਸੀ।
ਚ ਅੱਛਾ ਹਾਂ ਵਧੀਆ। ਹੈਲਦੀ ਚੀਜ ਖਾੳ।
ਹਾਂਜੀ- ਹਾਂਜੀ
ਹਮ ਆ ਮੈਂ
ਹਾਂਜੀ?
ਅਸੀ ਮੈਂਗੀ ਬਣਾਈ ਸੀ।
ਅੱਛਾ -ਅੱਛਾ ਵਧੀਆ ਵਧੀਆ। ਹੋਰ ਤੁਸੀਂ ਕਿਵੇਂ ਮੈਗੀ ਬਣਾਉਂਦੇ ਹੋ?
ਬਸ ਬਾ ਕੁਛ ਨੀ ਆ ਪਿਆਜ ਟਮਾਟਰ ਦਾ ਪਹਿਲੇ ਤੜਕਾ ਲਗਾ ਕੇ ਫੇਰ ਮੈਗੀ ਪਾ ਕੇ।
ਅੱਛਾ ਅ ਅੱਛਾ- ਅੱਛਾ ਚਲੋ ਵਧੀਆ- ਵਧੀਆ ਹੋਰ ਸਭ ਵਧੀਆ ਜੀ।
ਹਮ! ਹੋਰ ਗਰਮੀ ਪੈ ਰਹੀ ਹੈ ਨਹੀਂ?
ਹਾਂਜੀ ਹਾਂਜੀ ਗਰਮੀ ਤਾਂ ਪੈ ਰਹੀ ਹੈ ਪਰ ਦੋ ਚਾਰ ਦਿਨਾਂ ਤੋਂ ਨਾ ਮੌਸਮ ਬੜਾ ਵਧੀਆ ਹੈ।
ਅੱਛਾ ਸਾਡੇ ਹੱਥ ਵੀ ਵਧੀਆ ਮੌਸਮ ਤੇ ਬਈ ਬਾਰਿਸ਼ ਪਈ ਆ
ਹਾਂਜੀ ਹਾਂਜੀ ਓਹੀ ਸੇਰੇ ਵੀ ਬਅ ਬਰਸਾਤ ਹੋਈ ਥੋੜ੍ਹੀ ਬਹੁਤ ਤੇ ਫੇ ਥੇਰ ਤੱਕ ਠੰਡ ਆ ' '
ਹਮ ਹੋਰ ਘੁੰਮਣ ਨੀ ਗਏ ਮੈਂ ਵੀ ਆਈ ਕਿਤੇ ਬਸ ਬਸ ਟੈਮੀਨੀ ਲੱਗਦਾ ਹੋਇਆ ਤੇ ਇੱਕ ਭੀੜਾਂ ਬੜੀਆਂ
ਹਮ ਉਹ ਤੇ ਹੈਈ ਐ ਟ੍ਰਰੇਨਾਂ ਵਿੱਚ ਅੱਜ ਕੱਲ੍ਹ ਵੈਸੇ ਈ ਬੜੀ ਪੀੜ ਏ
ਗਰਮੀ ਉੱ ਇਨੀ ਪੈਂਦੀ ਪਈ ਉਹੀ ਤੇ ਟਿਕਟਾਂ ਵੀ ਨੀ ਹੁੰਦੀਆਂ ਪਈ ਆ ਕੇ
ਹਾਂ ਉਹ ਤੇ ਹੈ ਹੀ ਹੈ ਟਿਕਟਾਂ ਵੀ ਮੜੀ ਮੁਸ਼ਕਿਲ ਹੈ ਕਿਉਂਕਿ ਭੀੜਾ ਹੈ ਨਾ ਗੱਡੀਆਂ ਵਿੱਚ ਤੇ ਸੀਟਾਂ ਵੀ ਨੀ ਮਿਲਦੀਆਂ ਪਈਆਂ।
ਹਮ ਛੁੱਟੀਆਂ ਹੈਨਾਂ ਨਾਲੇ ਸਾਰਿਆਂ ਦੀ
ਹਾਂਜੀ ਹਾਂਜੀ ਤੇ ਹੋਰ ਤੁਸੀਂ ਕੀ ਕਰਦੇ ੳ
ਬਸ ਕੁਛ ਨੀ ਘਰ ਵੇਹਲਾ ਬੈਠ
ਅੱਛਾ ਅੱਛਾ ਵਧੀਆ ਵਧੀਆ ਵਿਹਲੇ ਵੀ ਬਹਿਣਾ ਚੰਗਾ ਹੁੰਦਾ ਐ
ਤੇ ਦਿਮਾਗ ਖ਼ਰਾਬ ਹੋ ਜਾਂਦਾ ਫੋਨ ਚਲਾਉਂਦੇ ਰਹੋ ਬਸ ਸਾਰਾ ਦਿਨ
ਅੱਛਾ ਅੱਛਾ ਤੇ ਤੁਸੀਂ ਫੋਨਾਂ ਵਿੱਚ ਅ ਕੀ ਵੇਖਦੇ ਰਹਿੰਦੇ ਹੋ ਜੋ ਤੁਸੀਂ ਸਾਰਾ ਦਿਨ ਚਲਾਉਂਦੇ ਰਹਿੰਦੇ ਹੋ ਫੋਨ।
ਬੱਸ ਰੀਲਾਂ ਵੇਖਦੇ ਰਹਿਣਿਆ ਸਕ੍ਰੋਲ ਕਰਦੇ ਰੇ ਨੇ ਕਦੀ ਯੂਟੂਬ ਚਲਾ ਲਿਆ ਕਦੀ ਕ ਛਨਾ ਗਿਆ
ਅੱਛਾ ਅੱਛਾ ਜਨਰਲ ਨੌਲੇਜ ਦੀ ਵੀਆ ਚੀਜਾ ਕਾਫੀ ਆਉਂਦੀਐ ਉ ਵੇਖਿਆ ਕਰੋ
ਬਸ ਓਦਰ ਧਿਆਨ ਈਂ
ਟੈਮ ਪਾਸ ਕਰਨਾ ਹੈ ਫੋਨ ਵਿੱਚ ਤੁਸੀਂ ਜਨਰਲ ਨੌਲੇਜ ਵਾਲੀਆਂ ਚੀਜ਼ਾਂ ਵੇਖੋ
ਹਾਂ ਉਹ ਤੇ ਹੈ ਹਮ ਤੇ ਤੁਸੀਂ ਕੀ ਕਰਦੇ ਹੋ ਸਾਰਾ ਦਿਨ
ਅਸੀਂ ਸਾਰਾ ਦਿਨ ਬਸ ਘਰ ਦੇ ਕੰਮ ਕਰਦੇ ਰਹਿੰਦੇ ਆ ਬੱਚਿਆਂ ਨਾਲ ਲੱਗੇ ਰਹਿੰਦੇ ਆ ਕਦੀ ਬੱਚੇ ਕੁਛ ਕਹਿ ਦਿੰਦੇ ਆ ਖਾਣ ਵਾਸਤੇ ਕਦੀ ਕੁਛ ਕਹਿ ਦਿੰਦੇ ਆ ਖਾਣ ਵਾਸਤੇ ਉਹ ਫਿਰ ਸਾਰੀ ਦਿਹਾੜੀ ਬਸ ਬੱਚਿਆਂ ਵੀ ਚ ਲੰਘ ਜਾਂਦੀ ਹੈ ਤੇ
ਹਮ ਵਧੀਆ ਟਾਈਮ ਪਾਸ ਹੁੰਦਾ ਪਿਆ
ਹਾਂਜੀ ਹਾਂਜੀ ਕਿਉਂਕਿ ਬੱਚਿਆਂ ਦੀ ਅੱਜ ਕੱਲ ਫਰਮਾਇਸ਼ਾਂ ਹੀ ਬੜੀਆਂ ਵੇ ਸਾਨੂੰ ਆਹ ਨੀ ਖਾਣਾ ਸਾਨੂੰ ਉਹ ਬਨ ਰੂਪ ਵੀ ਨਹੀਂ ਖਾਣਾ ਆਪ ਬਣਾ ਕੇ ਦਿਓ ਉਹੀ ਤੇ
ਨਾਲੇ ਛੁੱਟੀਆਂ ਵੀ ਪਈ ਤੀਆਂ ਵਾ
ਹਾਂਜੀ ਹਾਂਜੀ ਓਹੀ ਤੇ ਤਾਂ ਈ ਲੇਟ ਵੀ ਉੱਠਦੇ ਆ ਸਵੇਰੇ ਤੇ ਫੇਰ
ਆਹ ਹਮ
ਹੋਰ
ਕੱਲ ਸੰਡੇ ਕਿਧਰੇ ਘੁੰਮਣ ਵਗੈਰਾ ਪਲੈਨ ਹੀ ਬਣਾਲੋ
ਹਾਂਜੀ ਹਾਂਜੀ ਕੋਈ ਨੀ ਹਾਂਜੀ ਬਣਾ ਲੋ ਤੁਸੀਂ ਇਕੱਠੇ ਹੀ ਚੱਲਣੇ ਆ ਫੇਰ ਕਿੱਥੇ ਨਾ ਕਿਧਰੇ
ਹਾਂ ਕੋਈ ਨੀ ਕਰਨੇ ਆ ਫਿਰ ਸਲਾਹ ਕੋਈ ਮੈਂ ਕਿਹਾ ਕੋਈ ਨੀ ਸਾਰੇ ਇਕੱਠੇ ਹੋ ਕੇ ਸਲਾਹ ਕਰਨੇ ਆ ਕਿਸੇ ਦੀ
ਜਰੂਰ ਜਾਵਾਂਗੇ ਫੇਰ ਤੁਸੀਂ ਟ੍ਰੇਨ ਵਿੱਚ ਜਾਣ ਦੀ ਸਲਾਹ ਬਣਾਓਗੇ ਕਿ ਆ ਫੋਰ ਵੀਲਰ ਵਿੱਚ ਜਾਓਗੇ
ਵ ਵੇਖ ਲਾਂਗੇ ਬਈ ਬ ਬੰਦਿਆਂ ਦੇ ਹਿਸਾਬ ਨਾਲ ਕਿੰਨੇ ਅ ਬ ਉਹ ਜਾਣੇ ਜਾਣ ਵਾਸਤੇ ਉਹ ਸਲਾਹ ਕਰਦੇ ਨੇ ਕਿੰਨੇ ਕਿੰਨਿਆਂ ਨੇ ਜਾਣੈ ਉਸ ਹਿਸਾਬ ਨਾਲ ਹੀ ਕਰਾਂਗੇ ਫੇਰ
ਅੱਛਾ ਅੱਛਾ
ਸੋਚ ਹਾਲੇ ਗੱਲ ਕੀਤੀ ਕਿ ਹਾਲੇ ਸੋਚਿਆ ਵੀ ਨੀ ਜਾਣਾ ਕਿੱਥੇ
ਹਾਂਜੀ ਕੋਈ ਨੀ ਸੋਚ ਕੇ ਗੱਲ ਘਰ ਪੁੱਛ ਕੇ ਫੇਰ ਦੱਸਦੇ ਨਾ
ਹਮ ਹਾਂ ਕੋਈ ਵੈਸੇ ਗੁਰਦੁਆਰਾ ਹੀ ਵੇਖਾਂਗੇ ਕੋਈ ਬਈ ਐਵੇਂ ਜਗ੍ਹਾ ਜਾਣਾ ਚਾਹੀਦਾ
ਹਾਂਜੀ ਹਾਂਜੀ ਹਾਂਜੀ ਉਹ ਤੇ ਹੈ ਹੀ ਹੈ
ਹੋਰ ਸੁਣਾਓ ਤੁਹਾਨੂੰ ਕਿਹੜੇ ਤੁਹਾਨੂੰ ਕਿਹੜੀ ਕਿਹੜੀ ਜਗ੍ਹਾ ਪਸੰਦ ਹੈ ਘੁੰਮਣਾ
ਘੁੰਮਣਾ ਸਾਨੂੰ ਤੇ ਠੰਡੇ ਇਲਾਕੇ ਵਿੱਚ ਜ਼ਿਆਦਾ ਪਸੰਦ ਹੈ ਗਰਮੀਆਂ ਵੇਚਤੇ ਹੈ ਕਿਉਂਕਿ ਨਾ ਗਰਮੀ ਹੈ ਫੇਰ ਪਹਾੜੀ ਇਲਾਕੇ ਵਿੱਚ ਜਾਓ, ਤੇ ਫੇਰ ਠੰਡਾ- ਠੰਡਾ ਲਗਾ ਨਾ ਹੁੰਦਾ ਹੈ, ਤੇ ਇਸ ਕਰਕੇ ਅਸੀਂ ਕਿਹਾ ਚਲੋ। ਠੰਡੇ ਇਲਾਕੇ ਵਿੱਚ ਹੀ ਵੇਖਾਂਗੇ। ਹ ਹਾਂਜੀ- ਹਾਂਜੀ। ਬਾਕੀ ਵੇਖੋ ਟ ਦ
ਹਮ
ਹਾਂ, ਹੋਰ। ਹਮ ਹਮ
ਬਸ ਕੱਟ ਰਿਹਾ ਟਾਈਮ।
ਹਾਂਜੀ -ਹਾਂਜੀ ਓ ਤੇ ਹੈ ਹੀ ਹੈ, ਹੋਰ ਤੁਸੀਂ। ਕਿੱਥੇ ਤੱਕ ਪੜ੍ਹੇ ਉਹ?
ਮੈਂ ਗ੍ਰੈਜੂਏਸ਼ਨ ਕੀਤੀ ਐ।
ਅੱਛਾ
ਪਰ ਕੋਈ ਫਾਇਦਾ ਨਹੀਂ ਕਰਨਦਾ। ਬ ਜੋਬ ਹੀ ਵੇਖਾਂਗਾ ਕੋਈ, ਬਾਈ ਅੱਗੇ ਹੈ ਹੀ ਨੀ, ਸਕੋਪ। ਵੀ ਨੀ ਹੈ ਪੜ੍ਹਨ ਤੋਂ ਬਾਅਦ, ਜੋਬਸ ਹੀ ਨੀ ਹੈ।
ਅੱਛਾ -ਅੱਛਾ, ਨਹੀਂ ਅੱਜ- ਕੱਲ ਕਾਫੀ ਜੋਬ ਵਗੈਰਾ ਨਿਕਲੀ ਦੀਆਂ ਐੰ
ਬਸ ਗੌਰਮੈਂਟ ਲੱਗਦੇ ਨੀ ਕਿ, ਸਜ ਦੀ।
ਹਾਂ, ਉਹ ਤੇ ਉਹ ਤੇ ਮੁਸ਼ਕਿਲ ਹੋ ਜਾਂਦੀ ਏ। ਗੌਰਮੈਂਟ ਮੁਸ਼ਕਿਲ ਹੈ। ਅੱਜ- ਕੱਲ੍ਹ ਵੈਸੇ ਵੀ ਲੋਕੀ ਪੈਹੇ ਖੁਆ
ਹਾਂ ਪੇਪਰ ਲੀਕ ਹੁੰਦੇ ਪਏ ਨੇ, ਕੋਈ ਸਿਸਟਮ ਹੀ ਨਹੀ ਹੈ, ਸਰ ਕਾਰ ਦਾ ਕੀ ਕਰੀਏ।
ਹਾਂਜੀ ਉਹੀ ਤੇ, ਬਸ ੲੈੰਜੀ ਏ ਜਿੱਥੋਂ ਸਰਕਾਰ ਨੂੰ ਦੋ ਪੈਹੇ ਮਿਲ ਜਾਨ ਬੱਸ। ਉਹ ਤੇ ਹੈਈ ਆ ਹਾਂਜੀ, ਉਹੀ ਤੇ ਚਲੋ ਕੋਈ ਨੀ ਕੋਸ਼ਿਸ਼ ਕਰਦੇ ਰਹੋ, ਕੋਈ ਨੀ ਲੱਗ ਜਾਊਗੀ ਨੌਕਰੀ ਕਿਧਰੇ ਨਾ ਕਿਧਰੇ। ਹੀ ਹਾਂਜੀ-ਹਾਂਜੀ ਉਹ ਤੇ ਹੈ ਹੀ ਫਿਰ ਵੈਸੇ ਵੀ ਫਿਰ ਵਿਹਲੇ ਬਹਿ ਕੇ ਵੀ ਨੀ ਨਾ ਟਾਈਮ ਪਾਸ ਹੁੰਦਾ ਬੰਦਾ ਕਹਿੰਦਾ ਚਲੋ
ਹੂੰ, ਹਾਂ ਇਹ ਤੇ ਹੈ। ਹੈਲੋ, ਹੈਲੋ, ਹੈਲੋ, ਹੈਲੋ, ਆਵਾਜ਼ ਨਹੀਂ ਆ ਰਹੀ ਤੁਹਾਡੀ।